ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕਿੱਦਾਂ ਹੋ?
ਵਧੀਆ- ਵਧੀਆ ਤੁਸੀਂ ਦੱਸੋ?
ਹਾਂਜੀ, ਅਸੀਂ ਵਧੀਆ।
ਬਸ ਫੋਨ ਚਲਾ ਰਹੇ, ਤੁਸੀਂ ਦੱਸੋ?
ਅੱਛਾ, ਬਸ ਮੈਂ ਵੀ ਹੁਣੇ ਚਾਹ ਪੀ ਕੇ ਹਟਿਆ ਵਾਂ। ਤੇ ਹੁਣੇ ਉਠਿਆ ਹੀ ਸੀ। ਨਹੀਂ -ਨਹੀਂ ਹਲੇੇ ਨਹੀਂ ਹੋਇਆ ਨਾਸ਼ਤਾ ਅੱਜ ਤਾਂ ਲੇਟ ਕਰਾਂਗੇ ਥੋੜ੍ਹਾ। ਸਾਢੇ ਗਿਆਰਾਂ ਕੁ ਵਜੇ ਤੱਕ ਕਰਾਂਗੇ। ਹਾਂਜੀ। ਹੋਰ ਤੁਸੀਂ ਕਰ ਲਿਆ ਨਾਸ਼ਤਾ ਵਗੈਰਾ?
ਨਹੀਂ ਹਜੇ ਨਹੀਂ ਕੀਤਾ।
ਅੱਛਾ।
ਹਾਂਜੀ।
ਹੋਰ?
ਬਸ- ਬਸ ਵਧੀਆ।
ਹੁਣ ਕੀ ਕਰ ਰਹੇ ਸੀ ਤੁਸੀਂ?
ਮੈਂ ਫੋਨ ਚਲਾ ਰਹੀ ਸੀ ਸਨੈਪਚੈਟ।
ਅੱਛਾ- ਅੱਛਾ।
ਹੂੰ।
ਹੋਰ ਦੱਸੋ ਘਰ ਪਰਿਵਾਰ ਸਭ ਕਿੱਦਾਂ ਨੇ?
ਵਧੀ ਵਧੀਆ।
ਅੱਛਾ।
ਹੋਰ?
ਬਸ ਵਧੀਆ, ਹੋਰ ਕੀ ਖਾਣਾ ਪਸੰਦ ਕਰਦੇ ਹੋ ਤੁਸੀਂ?
ਰਾਜਮ ਚਾਵਲ, ਕੜੀ ਚੌਲ।
ਅੱਛਾ ਤੇ ਪੋਸ।
ਫਰੂਟਚ, ਲੀਚੀ, ਅੰਕ ਅੰਗੂਰ, ਅੰਮਰੂਦ।
ਅੱਛਾ ਤੇ ਅੰਬ ਅੱਛਾ ਨੀ ਲੱਗਦਾ ਤੁਹਾਨੂੰ?
ਨਾ।
ਅੱਛਾ, ਮੈਂ ਕਿਹਾ ਗਰਮੀਆਂ ਹਾਜਤ ਸਾਰੇ ਅੰਬ ਵੀ ਖਾਂਦੇ ਨੇ ਨਾ। ਹੂੰ, ਹੋਰ ਦੱਸੋ? ਕੀ ਬਣਾਇਆ ਤੁਸੀ ਅੱਜ? ਹੂੰ ਹੈਲੋ, ਮੈਂ ਕਿਹਾ ਕੀ ਬਣਾਇਆ ਤੁਸੀਂ ਅੱਜ?
ਰਾਜਮਾ-ਚਾਵਲ।
ਅੱਛਾ, ਰਾਜਮਾ-ਚਾਵਲ ਬਣਾਏ ਨੇ ਅੱਜ?
ਹਾਂਜੀ।
ਅੱਛਾ-ਅੱਛਾ, ਚਲੋ ਵਧੀਆ ਗੱਲ ਏ।
ਤੁਸੀਂ ਬਣਾਏ ਨੇ?
ਣਾ।
ਅੱਛਾ, ਅੱਛਾ-ਅੱਛਾ। ਅੱਛਾ, ਹੋਰ ਦੱਸੋ, ਸਟੱਡੀ ਵਗੈਰਾ ਕਿੱਦਾਂ ਚੱਲ ਰਹੀ ਏ?
ਸਟੱਡੀ ਪਲੱਸ ਟੂ ਤੇ, ਹੁਣ ਕੰਪਲੀਟ ਹੋਗੀ ਐ। ਹਰੇ ਤੇ, ਕੁਛ ਨਹੀਂ ਕਰ ਰਹੇ।
ਅੱਛਾ, ਤੇ ਕੀ ਕਰਨਾ ਅੱਗੇ ਤੁਸੀ?
ਬੀਏ, ਬੀਏ ਸੋਚ ਰੀ
ਅੱਛਾ, ਬੀਏ ਕਰੋਗੇ ਤੇ ਕੋਲੇਜ ਵਗੈਰਾ'ਚ ਐਡਮਿਸ਼ਨ ਲੈ ਲਏ। ਹਾਂਜੀ।
ਅੱਛਾ-ਅੱਛਾ, ਅੱਛਾ, ਓਪਨ ਤੋਂ ਕਰੋਗੇ? ਠੀਕ ਏ, ਠੀਕ ਏ, ਚਲੋ ਵ ਵਧੀਆ ਗੱਲ ਏ ਫਿਰ ਤੇ, ਹੋਰ ਕੀ ਨਾਲੇ ਕੋਈ ਕੋਰਸ ਵੀ ਹੋ ਜਾਂਦੈ।
ਹਾਂ, ਕੰਪਿਊਟਰ ਦਾ ਕਰ ਰਹੀ ਹਾਂ ਮੈਂ
ਮੈਂ ਤੇ, ਹਲੇੇ ਫ੍ਰੀ। ਅੱਛਾ, ਮੈਂ ਤੇ ਹਲੇੇ ਫ੍ਰੀ ਆ। ਅੱਗੇ ਵੇਖਾਂਗੇ, ਸੋ ਚਾਂਗੇ, ਵੇਖਾਂਗੇ ਕੀ ਕਰੀਏ? ਕੌਲੇਜ ਵਗੈਰਾ। ਹੂੰ, ਸੋਚਾਂਗੇ ਹਾਲੇ, ਸੋਚਿਆ ਨੀ ਹੈਗਾ।
ਕਦੋਂ ਸੋਚੋਗੇ? ਮਹੀਨਾ ਖ਼ਤਮ ਹੋਣ ਵਾਲਾ ਐ।
ਬਸ ਸੋਚਣਗੇ, ਮਹੀਨਾ ਖਤਮ ਹੋਣ ਤੋਂ ਬਾਅਦ।
ਹੂੰ, ਹੂੰ। ਹੋਰ ਦੱਸੋ, ਤੁਸੀਂ ਕੱਪੜੇ ਵਗੈਰਾ ਕਿੱਥੋਂ ਲੈਂਦੇ ਓ?
ਅਸੀਂ ਕੱਪੜੇ ਵਗੈਰਾ ਗਾਰਮੈਂਟ ਹੈਗੀ ਆ, ਆਕਾਸ਼ ਗਾਰਮੈਂਟ ਉੱਥੋਂ ਲੈਂਨੇ ਆ।
ਅੱਛਾ, ਅਕਾਸ਼ ਸਿਟੀ ਮੋਲ ਦੇ ਨਾਲ।
ਹਾਂਜੀ-ਹਾਂਜੀ, ਉਹ ਨਵੀਂ ਉੱਥੇ ਲੋਕੇਸ਼ਨ, ਉਹਨੇ ਨਵੀਂ ਪਾਤੀ ਹੈ ਹੁਨ ਪਹਿਲਾ ਠੀਕ ਜਗਾਧਰੀ ਤੇ।
ਹੂੰ, ਹੂੰ।
ਯਮੁਨਾ ਨਗਰ ਜਾਣਾ ਪੈਂਦਾ ਸਾਨੂੰ ਵੀ।
ਨਹੀਂ ਸਾਡੇ ਇੱਥੇ ਵੀ ਐ, ਸਿੰਗਲਾ‌।
ਅੱਛਾ ਇਥੇ, ਸਿੰ ਸ਼ਿਗਲਾ ਗਾਰਮੈਂਟ ਏ?
ਹਾਂ, ਦੋਨੋ ਪਹਿਲੇ ਇਕੱਠੇ ਸੀ ਨਾ ਇੱਥੇ, ਹੁਣ ਅਲੱਗ-ਅਲੱਗ ਹੋ, ਹੋਗੇ ਨੇ।
ਅੱਛਾ, ਵੈਸੇ ਆਕਾਸ਼ ਗਾਰਮੈਂਟ ਵੇਖੀਏ ਨਾ ਤੇ, ਉਹ ਮਤਲਬ ਓਫਰ ਵਗੈਰਾ ਚਲਾਂਦੇ ਰਹਿੰਦਾ ਉਹ। ਤੇ ਨਾਲੇ ਵਧੀਆ, ਕੁਆਲਿਟੀ ਦਾ ਕੱਪੜ। ਕੱਪੜਾ ਘੱਟ ਰੇਟ, 'ਚ ਅਵੇਲੇਬਲ ਹੈ ਉਹਦੇ ਕੋਲ।
ਅਸੀਂ ਲਿੱਤੇ ਨੇ ਮੇਰੀ ਭੈਣ ਦਾ ਮੁੰਡਾ ਹੋਇਆ ਸੀ, ਨਾ ਅਸੀਂ ਸਾਰੇ ਕੱਪੜੇ। ਓਥੋਂ ਲਿਤੇ ਸੀ ਉਹਨਾਂ ਦੇ ਹਾਂਜੀ ਉਹਨਾਂ ਦੇ ਵੀ ਆਪਣੇ ਵੀ। ਸਾਰੇ ਮੁੰਡੇ ਹੋਏ ਸੀ ਨਾ ਮੁੰਡੇ ਦੇ, ਵੀ ਸਾਰੇ ਉੱਥੇ ਲਏ ਸੀ।
ਮਿਲ ਜਾਂਦੇ ਨੇ। ਅਤੇ ਕਹਿੰਦੇ ਨੇ ਨਾ ਬੈਸਟ, ਕੁਆਲਿਟੀ ਅਤੇ ਘੱਟ ਰੇਟ 'ਚ ਮਿਲ ਜਾਂਦੇ ਨੇ।
ਹਾਂਜੀ ਔਫਰਸ ਵੀ ਲਾਂਦਾ ਹੈ, ਇਸ ਵਾਰੀ ਸਿੰਗਲਾ ਨੇ ਵੀ ਹਜ਼ਾਰ। ਦੀ ਸ਼ੋਪਿੰਗ ਤੇ ਇੱਕ ਸੈਂਟਰ ਰੱਖਿਆ, ਹੋਇਆ ਸੀ ਫਰੀ।
ਅੱਛਾ।
ਅਸੀਂ ਲੈ ਆਏ ਸੀ ਗਿਆਰਾਂ ਸੌ ਰੁਪਏ ਦੀ ਸ਼ੋਪਿੰਗ ਕੀਤੀ ਸੀ, ਫ ਇੱਕ ਸੈਂਟ ਮਿਲਿਆ ਸੀ ਸਾਨੂੰ।
ਅੱਛਾ ਨਾਲ ਫਰੀ ਦਿੱਤਾ ਸੀ ਉਹਨਾਂ ਨੇ।
ਹਾਂਜੀ, ਸੈਂਟ ਵੀ ਲਿਆ ਸੀ।
ਅੱਛਾ- ਅੱਛਾ, ਅੱਛਾ ਤੇ ਫਰੈਗਰੈਂਸ ਕਿੱਦਾਂ ਦੀ।
ਮੈਂ ਯੂਜ ਤਾਂ ਕੀਤਾ ਹੈ ਹਲਕਾ ਜੇਆ ਪਤਾ ਨਹੀਂ ਯਾਦ ਨਹੀਂ, ਗ੍ਹਮਨੂੰ ਵੈਸੇ ਠੀਕ ਆ ਅੱਛੀ ਹੈ।
ਅੱਛਾ ਅੱਛਾ ਅੱਛਾ ਪਰ ਕਈ ਪਰਫਿਊਮ ਏਦਾਂ ਦੇ ਹੁੰਦੇ ਨੇ ਨਾ ਹਾਂਜੀ ਕਈ ਪਰਫਿਊਮ ਹੈ ਕਿਹਾ ਇੱਦਾਂ ਦੇ ਹੁੰਦੇ ਨੇ ਕਿ ਇੱਕ ਵਾਰ ਲਾਈਏ ਅਤੇ ਅਗਲੇ ਮਤਲਬ ਅੱਗੇ ਅਗਲੇ ਦੋ ਘੰਟਿਆਂ 'ਚ ਗਾਇਬ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਕਿ ਲਾਇਆ ਕਿ ਨਹੀਂ ਲਾਇਆ
ਹਾਂ ਹਾਂ ਹੁੰਦਾ
ਹਾਂਜੀ ਸਾਡੇ ਕੋਲ ਇੱਕ ਛੋਟਾ ਜਿਹਾ ਪਰਫਿਊਮ ਹੈਗਾ ਉਹ ਉਂਗਲ ਵਾਂਗੂ ਹੈਗਾ ਇੱਕ ਜਿਦੀ ਉਂਗਲ ਹੁੰ ਦੀ ਹੈ ਨਾ ਇੰਨਾ ਜ਼ਿਆ ਅਤੇ ਉਹ ਇੰਨਾ ਜ਼ਿਆਦਾ ਸਾਢੇ ਚਾਰ ਸੌ ਦਾ ਹੈਗਾ ਤੇ ਉਹਨੂੰ ਤੁਸੀਂ ਤੁਸੀਂ ਇੱਕ ਵਾਰ ਲਾਇਆ ਨਾ ਭਾਵੇਂ ਤੁਸੀਂ ਉਹਨੂੰ ਕੱਪੜੇ ਨੂੰ ਧੋ ਲਉ ਇੱਕ ਹਫਤਾ ਦੋ ਹਫਤਾ ਦੋ ਹਫਤੇ ਤੱਕ ਉਹਦੀ ਫਰੈਗਰੈਂਸ ਰਹਿੰਦੀ ਹੈ ਕੱਪੜੇ 'ਚ
ਵਧੀਆ ਬਤ
ਭਾਵੇਂ ਤੁਸੀਂ ਸਾਰਾ ਦਿਨ ਧੁੱਪ ਚ ਖੜੇ ਰਹੋ ਫੇਰ ਵੀ ਨਹੀਂ ਉੱਡਦਾ
ਬੜੀਆਂ ਵ ਤੇ
ਹਾਂਜੀ ਤੇ ਇਨੀ ਜਿੱਥੇ ਜਿੰਨਾ ਸਾਡਾ ਅੰਗੂਠਾ ਹੁੰਦਾ ਨਾ ਇੰਨਾ ਜੇਹਾ ਹੈਗਾ ਉਹ ਤੇ ਉਹ ਸਾਢੇ ਚਾਰ ਸੌ ਦਾ ਹੈਗਾ ਹਣ ਤੁਸੀਂ ਹਿਸਾਬ ਲਾ ਲਓ ਕਿ ਤੇ ਫਰੈਗਰੈਂਸ ਵੀ ਬੋਤ ਅੱਛੀ ਓਦੀ ਰੋਜ਼ ਵਾਲੀ ਫਰੈਗਰੈਂਸ
ਸਾਢਾ ਚਾਰ ਸੌ ਵਸੂਲ ਤੋਂ ਜਾਂਦਾ ਹੈ ਫਿਰ
ਹਾਂਜੀ ਹਾਂਜੀ ਉਹ ਤੇ ਹੈ ਹੀ ਮੈਂ ਕਹਿ ਤੇ ਰਿਹਾ ਵਾਂ ਭਾਵੇਂ ਉਹਨੂੰ ਧੋ ਲਓ ਕੱਪੜੇ ਨੂੰ ਮਸ਼ੀਨ ਚ ਕਿੱਦਾਂ ਵੀ ਰਗੜ ਲਓ ਕੁਛ ਵੀ ਕਰ ਲਉ ਫਰੈਗਰੈਂਸ ਜਾਣੀ ਨਹੀਂ ਹੈਗੀ ਕੱਪੜੇ ਤੋਂ
ਵਧੀਆਫੇ
ਹਾਂਜੀ ਹਾਂਜੀ ਹਾਂਜੀ ਹੋਰ ਤੁਸੀਂ ਸੁਣਾਓ ਕੋਈ ਆਪਣੇ ਬਚਪਨ ਦੀ ਗੱਲਬਾਤ
ਬਚਪਨ ਤੋਂਨੂੰ ਜ਼ਿਆਦਾ ਕੁਛ ਯਾਦ ਵੀ ਨੀ ਹੈ
ਹਾਂਜੀ
ਮੈਂ ਕਿਹਾ ਬਚਪਨ ਦੇ ਤਾਂ ਹੁਣ ਜ਼ਿਆਦਾ ਕੁਛ ਯਾਦ ਵੀ ਨੀ ਹੈ
ਬਚਪਨ 'ਚ ਕੋਈ ਇੱਦਾਂ ਦਾ ਇੰਸੀਡੈਂਟ ਹੋਇਆ ਹੋਵੇ ਜੋ ਤੁਹਾਨੂੰ ਸਭ ਤੋਂ ਮਤਲਬ ਅੱਛਾ ਲੱਗਦਾ ਓਵੀ, ਏਦਾਂ ਦਾ ਕੋਈ।
ਨਾ ਹੈਨੀ ਕਿਹਾ ਕੋਈ।
ਏਦਰ ਦਾ ਨੀਂ ਹੈਗਾ?
ਨਾਂ, ਤੁਸੀਂ ਦੱਸਦੋ ਕੋਈ?
ਮੈਂ ਦੱਸਦਾ ਵਾਂ, ਸਾਡੇ ਘਰ ਦੇ ਪਿੱਛੇ ਬੈਕ ਸਾਈਡ ਇੱਕ ਨਿੰਬ ਦਾ ਪੇੜ ਹੈਗਾ, ਨਿੰਬ ਦਾ ਦਰਖਤ ਹੈਗਾ। ਤੇ ਅਸੀਂ ਓਥੇ ਸਾਰੇ ਜਵਾਕ ਜਿੰਨੇ ਵੀ ਸੀਗੇ, ਅਸੀਂ ਛੋਟੇ-ਛੋਟੇ ਸੀਗੇ। ਦੂਜੀ ਮਤਲਬ ਦੂਜੀ ਕਲਾਸ ਨਈਂ ਅਸੀਂ ਕੈ ਸਕਦੇ, ਤੇ ਉਸ ਤੋਂ ਵੀ ਛੋਟੇ ਸੀਗੇ ਅਸੀਂ ਤੇ ਅਸੀਂ ਓਥੇ ਖੇਡਦੇ ਸੀਗੇ। ਹਾਂ, ਤੇ ਅਸੀਂ ਏਥੇ ਹੀ ਲੋਕਲ ਸਕੂਲ ਸੀਗਾ ਸਾਡਾ, ਗੋਲ ਗੇਟ ਦੇ ਅੰਦਰ ਹੀ। ਕਤੇ ਅਸੀਂ ਏਥੇ ਮਤਲਬ ਏਥੇ ਮਤਲਬ ਓਥੇ ਸਕੂਲ ਜਾਂਦੇ ਸੀ, ਤੇ ਆ ਕੇ ਏਥੇ ਖੇਡਦੇ ਸੀ ਸਾਰੇ। ਜਵਾਕ ਪੰਜ-ਛੇ ਵਜੇ ਕੱਠੇ ਹੋ ਜਾਂਦੇ ਸੀ। ਤੇ ਅਸੀਂ ਖੇਡਦੇ ਸੀ। ਅਸੀਂ ਇੱਕ ਵਾਰ ਕੀ ਕੀਤਾ ਏਕ ਗਿਰਗਿਟ ਹੁੰਦੀ ਏ ਨਾ ਜੇੜੀ
ਹੁੰ।
ਓਨਾ ਓਨਾ ਮਰਗੀ ਵਿਚਾਰੀ। ਤੇ ਅਸੀਂ ਨਾ ਓਦਾ ਅੰਤਿਮ ਸੰਸਕਾਰ ਕੀਤਾ।
ਹੁੰ।
ਓਹਨੂੰ ਕੱਪੜ ਕੱਪੜੇ ਪੈਨਾਏ ਤੇ ਓਨੂੰ ਮਤਲਬ ਓਦੇ ਲਈ ਦੋ ਦਿਨ ਤੱਕਤ ਅਸੀਂ ਵੀ ਮਤਲਬ ਰੋਏ ਅਸੀਂ, ਤੇ ਗਲੇ ਮਿਲ-ਮਿਲ ਕੇ ਅਸੀ ਸਬਜ਼ੀਆਂ ਬਣਾਈਆਂ‌। ਜਿਵੇਂ ਮਿੱਟੀ ਦੇ ਬਰਤਨ ਹੁੰਦੇ ਨੇ ਨਾ ਸਾਡੇ ਕੋਲ ਪਏ ਸੀ ਅਸੀਂ ਮਤਲਬ ਔ ਕੀਤਾ, ਮਤਲਬ ਬਓ ਵਦੀਆ ਇੰਸੀਡੈਂਟ ਸੀਗਾ ਓ ਸਾਡੀ ਲਾਈਫ ਦਾ। ਤੇ ਅਸੀਂ ਦੋ ਦਿਨ ਤੱਕ ਓਦੇ ਨਾਮ ਤੇ ਖਾਣਾ-ਪੀਣਾ ਕੀਤਾ। ਓਸ ਟਾਈਮ ਮਤਲਬ ਲਾਸਟ ਡੇ ਸੀਗਾ ਸਾਡਾ, ਜਿਸ ਦਿਨ ਓ ਗਿਰਗਿਟ ਮਰੀ ਸਕੂਲ ਦਾ, ਕਿਉਂਕਿ ਓਸ ਟਾਈਮ ਜੂਨ ਦੀ ਛੁੱਟੀਆਂ ਸਟਾਰਟ ਹੋ ਗਿਆਂ ਸੀ। ਹਾਂਜੀ, ਆਵਾਜ ਆ ਰੀਐ ਤਾਂਨੂੰ ਮੇਰੀ? ਹੈਲੋ। ਹੈਲੋ ਪੈਨ ਜੀ, ਹਾਂਜੀ।